ਉਹ। ਹੈਲੋ ਸਤਿ ਸ੍ਰੀ ਅਕਾਲ ਵੀਰ ਜੀ।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
ਵਧੀਆ ਵੀਰ ਜੀ ਠੀਕ ਠਾਕ। ਤੁਸੀਂ ਦੱਸੋ?
ਵਧੀਆ ਵਧੀਆ ਬਸ ਕਾਫੀ ਟਾਈਮ ਹੋ ਗਿਆ ਤੁਹਾਡੇ ਨਾਲ ਗੱਲ ਹੀ ਨਹੀਂ ਹੋਈ ਕਿੰਨੇ ਟਾਈਮ ਤੁਸੀਂ ਫ਼ੋਨ ਹੀ ਨਹੀਂ ਕਰਓ ਮੈਂ ਵੀ ਥੋੜ੍ਹਾ ਬਿਜ਼ੀ ਸੀ।
ਅੱਛਾ। ਅੱਛਾ। ਬਸ ਵੀਰ ਜੀ ਥੋੜਾ ਟਾਈਮ ਈ ਨੀ ਲੱਗਦਾ ਤੁਹਾਨੂੰ ਪਤਾ ਬੱਚਿਆ ਨਾਲ ਆਂਜ ਹੁਣ ਅੱਜ ਕੱਲ ਸਮਰ ਵੈਕੇਸ਼ਨ ਚਲ ਰਹੇ ਨੇ ਹਜੀ ਸਾਰੇ ਠੀਕ। ਨੇ ਸਭ। ਠੀਕ ਠਾਕ ਵੀਰ ਜੀ ਤੁਸੀਂ ਦੱਸੋ ਮੈਂ ਚਲੋ ਵੀਰਜੀ ਨੂੰ ਕਾਫੀ ਟਾਈਮ ਹੋਗਿਆ ਗੱਲਬਾਤ ਨਹੀਂ ਹੋਈ ਸਭ ਠੀਕ। ਠਾਕ ਹੈ ਵਧੀਆ।
ਬਸ ਮੈਂ ਵੀ ਹਾਂ ਵਧੀਆ ਵਧੀਆ ਜੀ ਬਸ ਮੈਂ ਕਹਿਣਾ ਸੀ ਹਜ਼ੂਰ ਸਾਹਿਬ ਜਾਣ ਦੀ ਸਲਾਹ ਹੋ ਰਹੀ ਸੀਗੀ ਤੇ ਮੈਂ ਕਿਹਾ ਉਹਨੂੰ ਪੁੱਛ ਪੁੱਛਾਂ ਕੀ ਤੁਸੀਂ ਵੀ ਚਲੋ ਸਾਡੇ ਨਾਲ। ਸਾਰਿਆਂ ਘਰ।
ਅੱਛਾ ਅੱਛਾ ਵਧੀਆ ਤੁਸੀ ਮੈਂ ਵੀ ਤੁਹਾਨੂੰ ਤਾਂ ਹੀ ਫੋਨ ਕੀਤਾ ਸੀਗਾ ਮੈਂ ਪੁੱਛਣੀ ਆ ਵੀਰ ਜੀ ਨੇ ਪਿਛਲੇ ਸਾਲ ਵੀ ਹੋਕੇ ਆਏ ਹੋ ਤੁਸੀਂ ਤੇ ਤੁਸੀਂ ਮੈਨੂੰ ਪਿਛਲੇ ਸਾਲ ਕਿਹਾ ਸੀ। ਸੀਗਾ ਚਲੋ ਨਾਲ ਤੇ ਮੈਂ ਤੁਹਾਨੂੰ ਦੱਸਿਆ ਸੀ ਨਾ ਘਰ ਥੋੜਾ ਮੈਰਿਜ ਸੀ ਹੈਗੀ, ਫੇਰ ਇਸ ਕਰਕੇ ਆਪਾਂ ਜਾ ਨੀ ਸਕ
ਤੁਹਾਨੂੰ ਜੀ ਹਾਂਜੀ, ਬਿਲਕੁਲ ਪਤਾ ਕੀ ਗੱਲ ਏ। ਮੇਰੇ ਕੋਲ ਵੀ ਟਾਈਮ ਨਹੀਂ ਸੀ, ਬਟ ਹੁਣ ਨਾ ਤੁਹਾਡੀ ਸਮਰ ਵਕੇਸ਼ਨ ਏ ਨ ਇਸ ਮਹੀਨੇ ਤੇ ਮੈਂ ਕਿਹਾ ਚਲੋ ਇਸ ਮਹੀਨੇ ਹੋ ਆਨੇ ਆ ਨਾਲੇ ਆਪਣਾ ਨਾ ਸੰਗਤ ਦੇ ਦਰਸ਼ਨ ਵੀ ਵਧੀਆ ਹੋ ਜਾਣਗੇ, ਵੈਸੇ ਤੇ ਬਾਰਾਂ ਮਹੀਨੇ ਉੱਥੇ ਵਧੀਆ ਹੀ ਦਰਸ਼ਨ ਹੁੰਦੇ, ਜੇ ਬਟ ਮੈਂ ਕਿਹਾ ਸੀ ਚਲੋ ਕੋਈ ਗਲ ਨੀ, ਹੁਣ ਹੋ ਆਣੇ ਆ ਨਾਲੇ ਉੱਥੇ ਸੁਣਿਆ ਬਾਰਿਸ਼ ਹਾਂਜੀ ਬਾਰਸ਼ਾ ਮੀਂਹ ਬੜੇ ਪੈਂਣ ਡਏ ਉੱਥੇ
ਅੱਛਾ- ਅੱਛਾ, ਤੇ ਵੈਸੇ ਵੀ ਕਿੰਨੇ ਦਿਨਾਂ ਦਾ ਪ੍ਰੋਗਰਾਮ ਜਾਨਾ ਦੇ ਟੂਰ ਮਤਲਬ ਤੁਸੀ ਜਾਣਾ ਹੋਏਗਾ ਤੇ ਦੱਸਦੋ ਨ ਭੀ ਕਿੱਦਾਂ ਕਿ ਤੁਹਾਨੂੰ ਦੇਖੋ ਮੈਂ ਤਾਂ ਪਹਿਲੀ-ਪਹਿਲੀ ਵਾਰ ਜਾਣਾ ਵੇ ਬੱਚਿਆਂ ਨਾਲ ਤੇ ਫਿਰ ਮੈਨੂੰ ਉਸ ਹਿਸਾਬ ਨਾਲ ਪਤਾ ਨੀ ਨਾ
ਹਾਂਜੀ ਮਤਲਬ ਦੋ ਦਿਨ ਤੇ ਆਣ ਦੇ ਲੱਗਣਗੇ ਤੇ ਨ ਹੈਨਾ ਦੋ ਦਿਨ ਆਣ ਦੇ ਲੱਗਣੇ ਨੇ ਹੈਨਾ ਤਿੰਨ ਖਰੇ ਚਾਰ ਦਿਨ ਸਾਨੂੰ ਉੱਥੇ ਲੱਗ ਜਾਣੇ, ਇੱਕ ਦਿਨ ਨਾਨਕ ਚੀਰਾ ਸਾਹਿਬ। ਚਲੇ ਜਾਣਗੇ ਨ ਤੇ ਇਕ ਦਿਨ ਬਿਲਕੁਲ ਜੋ ਚਲੇ ਜਾਣਗੇ ਫੇਰ ਇਕ ਦਿਨ ਨਾਲ ਦੇ ਮੰਦਿਰ ਚਲੇ ਜਾਵਾਂਗੇ ਹੈਨਾ।
ਅੱਛਾ-ਅੱਛਾ ਮਤਲਬ ਟੋਟਲ ਅੱਠ ਦਿਨ ਮੰਨ ਕੇ ਚਲੀਏ।
ਹਾਂਜੀ-ਹਾਂਜੀ, ਇੱਕ ਦਿਨ ਫਿਰ ਦੇਖੋ ਬੰਦਾ ਘੁੰਮਦਾ ਫਿਰਦਾ, ਸ਼ੌਪਿੰਗ ਵਗੈਰਾ ਕਰਦਾ ਥੋੜ੍ਹੀ ਬਹੁਤ, ਇੰਨੀ ਦੂਰ
ਹਾਂਜੀ ਨਹੀਂ ਇਹ ਤਾਂ ਗੱਲ ਤੁਹਾਡੀੇ ਸਹੀ ਐ ਠੀਕ ਹੈ, ਠੀਕ ਹੈ। ਚਲੋ ਕੋਈ ਨੀ ਬਣਾਵਾਂਗੇ ਹੁਣ ਪ੍ਰੋਗਰਾਮ ਨ ਤੁਸੀਂ ਫਿਰ ਟਿ ਇਸ ਐਰਾ ਮੈਂ ਬਸ ਹੋਇਆ ਸੀ ਫੇਰ ਤੇ ਮੈਂ ਥੋੜ੍ਹੀ ਦੇਰ ਹੋਈ ਆ ਗੈਸਟ ਆਏ ਦੇ ਸੀ ਚਾਹ ਨੀ ਦਿਤਾ ਤੇ ਬਸ ਹੁਣ ਡਿਨਰ ਦੀ ਤਿਆਰੀ ਕਰਨ ਲੱਗੀ ਸੀ ਗੀ, ਹਾਂਜੀ-ਹਾਂਜੀ।
ਹਾਂ ਅਸੀਂ ਬਸ ਟਿਕਟ ਤਿੰਨ ਦਿਨ ਤੱਕ ਕਰਾ ਲਾਗਾਂ ਤਤਕਾਲ ਚ ਕਿਉਂਕਿ ਅਚਾਨਕ ਪਲੈਨ ਬਣਿਆ ਨਾ ਸਾਡਾ ਤੇ ਫਿਰ ਮੈਂ ਸੋਚਿਆ ਸੀ ਕਿ ਚਲੋ ਰਿਜ਼ਰਵੇਸ਼ਨ ਤਾਂ ਓਦਾਂ ਹੋਣੀਆ ਨੀ ਕਿਉਂਕਿ ਕ੍ਰਸ਼ਸ਼ਨਸ ਨੇ ਤੇਹ ਉੱਨੀ ਸੌ ਬਰਾਸੀ ਦੀਾਲ ਤੁਹਾਨੂੰ ਵਾਰ ਕਰ ਲਾਂ ਤੁਹਾਨੂੰ ਪੁੱਛ ਲਾਂ ਅਗ ਤੁ ਭਾਜੀ ਨੂੰ ਪੁੱਛ ਲੋ ਜਿਵੇਂ ਤੁਸੀਂ ਮ
ਠੀਕ ਹੈ ਤੇ ਭ